ਚਿੜਚਿੜੀ
ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਅਸੀਂ ਠੀਕ ਹਾਂ ਤੁਸੀਂ ਸੁਣਾਓ
ਉਹ ਅੱਛਾ ਹਾਂਜੀ ਵਧੀਆ ਹੋਰ ਸੁਣਾਓ ਕੀ ਹਾਂਜੀ ਗਰਮੀ ਦਾ ਤੇ ਪੁੱਛੋ ਹੀ ਨਾ
ਹਾਂਜੀ ਅੱਜ ਅਸੀਂ ਬਣਾਈ ਬੇੜਮੀਂ ਪੂੜੀ ਤੇ ਆਲੂ
ਕਿਹੜੀ ਚੀਜ਼
ਆਲੂ ਤੇ ਬੇੜਨੀ ਪੂੜੀ
ਮੇਰਾ ਕੱਲ ਉਹ ਕੀ ਹੁੰਦਾ ਹੈ ਬੇਲਮੀ ਪੂੜੀ ਮਤਲਬ
ਬੇੜਮੀ ਪੁੜੀ ਹੁੰਦੀ ਨਾ ਜਿਹਦੇ ਥੋੜਾ ਜਿਹਾ ਮਸਾਲਾ ਪਾ ਕੇ ਬਣਾਏ ਦਾ ਨਾ ਅਜਵੈਨ ਜੂਨ ਪਾਲਸੀ ਦਾ ਮਿਰਜ਼ ਮਸਾਲੇ ਸਾਰੇ ਭਰ ਤੇ ਉਹਨੂੰ ਬੇੜਮੀ ਪੂੜੀ ਕਈ ਦਾ ਹੈ।
ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ
ਹਾਂਜੀ ਬਿਲਕੁਲ ਕਲੀਅਰ ਆ ਰਹੀ ਹੈ।
ਚਲੋ ਸ਼ੁਕਰ ਹੈ ਰੱਬ ਦਾ
ਹੋਰ ਸੁਣਾਓ ਸਾਰੇ ਠੀਕ ਹੈ ਘਰ ਵਿੱਚ
ਹਾਂਜੀ ਵਧੀਆ
ਕਿਹਾ ਘਰ ਹੀ ਸਾਰੇ ਠੀਕ ਹੈਗੇ ਨੇ
ਹਾਂਜੀ -ਹਾਂਜੀ ਸਭ ਵਧੀਆ ਨੇ
ਚਲੋ ਵਧੀਆ ਹੋਣੇ ਚਾਹੀਦੇ ਨੇ ਘਰ ਚ ਸਾਰੇ
ਹਾਂਜੀ ਤੁਸੀਂ ਸੁਣਾਓ ਹਾਂਜੀ ਅਸੀਂ ਤੇ ਅੱਜ ਉਹ ਬਣਾਇਆ ਸੀ ਵੇਸਣ ਦੇ ਪੂੜੇ ਬਣਾ ਕੇ ਬਣਾਉਦੇ ਨਾ ਸਬਜ਼ੀ
ਸਗਨ ਗੱਟੀ ਜਿਹਨੂੰ ਕਹਿੰਦੇ ਨੇ
ਨਹੀਂ- ਨਹੀਂ ਵੇਸਣ ਦੇ ਚੀਲੇ ਬਣਾਉਦੇ ਆ ਨਾ ਤਵੇ ਤੇ
ਅੱਛਾ, ਅੱਛਾ ਉਹਨਾਂ ਦੀ ਸਬਜ਼ੀ ਵੀ ਬਣਦੀ ਏ।
ਹਾਂਜੀ, ਬੜੀ ਸਵਾਦ ਬਣਦੀ ਏ।
ਅੱਛਾ, ਮੈਨੂੰ ਰੈਸਪੀ ਦੱਸਣਾ ਤੁਸੀਂ
ਹਾਂਜੀ ਬਸ ਓਹੀ ਜਿਵੇਂ ਚੀਲੇ ਬਣਾਉਦੇ ਆ ਨਾ ਇੰਜ ਨੂੰ ਜੀਰਾ ਹਿੰਗ ਪਾ ਕੇ ਤੇ ਤੁਸੀਂ ਦੋ ਦੋ ਤਿੰਨ ਚਿੱਲੇ ਬਣਾ ਲਓ ਪਤਲੇ ਪਤਲੇ
ਅੱਛਾ।
ਹਾਂਜੀ ਤੇ ਤੇਲ ਧਾਰ ਦੋ ਕੜਾਹੀ ਚ ਚੌਪ ਕੀਤੇ ਪਿਆਜ ਪਾ ਦੋ ਹਰੀਆਂ ਮਿਰਚਾਂ ਪਾ ਦੋ, ਉਹਨਾਂ ਨੂੰ ਖੂਬ ਫਰਾਈ ਕਰ ਲੋ ਚਿੱਲੇ ਮਤਲਬ ਉਹ ਤੇਲ ਛੱਡਣ ਮਸਾਲੇ- ਮਸੂਲੇ ਪਾ ਕੇ ਤੇਲ ਛੱਡ ਦੇਣ। ਤੇ ਫਿਰ ਪਾਣੀ ਪਾ ਕੇ ਥੋੜਾ ਪਾਣੀ ਉਬਾਲ ਲਓ।
ਅੱਛਾ।
ਪਾਣੀ ਚਿੱਲੇ ਚੰਗੀ ਤਰ੍ਹਾਂ ਉਬਲ ਜਾਏ ਤੇ ਫਿਰ ਉਹ ਵੇਸਣ ਦੇ ਜੋ ਅਸੀਂ ਚੀਲੇ ਬਣਾਏ ਸੀ ਨਾ ਉਹਨਾਂ ਦੀ ਨਿੱਕੀਆਂ ਨਿੱਕੀਆਂ ਗਰਾਹੀਆਂ ਤੋੜ ਲੋੋ।
ਅੱਛਾ- ਅੱਛਾ।
ਹਾਂਜੀ ਮਗਰੋ, ਉਹਦੇ ਵਿੱਚ ਪਾ ਕੇ ਤੇ ਬੰਦ ਕਰ ਦਿਓ ਗੈਸ। ਇਹ ਔਰ ਉਤੋਂ ਧਨੀਆ ਪਾਓ ਏਡੀ ਸਆਦ ਲੱਗਦੀ ਏ, ਬੜੀ ਸਵਾਦ ਲੱਗਦੀ ਹੈ ਸਬਜ਼ੀ
ਟਮਾਟਰ ਨੀ ਪਾਉਣਾ
ਨਹੀਂ ਆਪਣੀ ਇੱਛਾ ਹੈ ਜਿਹੜੇ ਮਰਜ਼ੀ ਮਸਾਲੇ ਪਾਓ ਤੁਸੀਂ ਵਿੱਚ।
ਅੱਛਾਾ ਤੜਕਾ ਤਿਆਰ ਕਰਕੇ ਉਹਦੇ ਚ ਪਾ ਦਿੰਦੇ ਨੇ ਹਨਾ ਉਹੀ ਤੇ ਹੋ ਗਿਆ ਹੇ।
ਹਾਂਜੀ ਹਾਂਜੀ ਜਿਵੇਂ ਅਸੀ ਮੂੰਗਰੇ ਬਣਾਣੇ ਹਾਂ ਨਾ।
ਹਾਂ ਹਾਂ ਮੂੰਗਰੇ ਉਹਦੇ ਮੂੰਗਰੇ ਪਾ ਦਿੰਦੇ ਆ ਇਹਨੂੰ।
ਹਾਂ ਹਾਂ ਹਾਂ ਹਾਂ ਹਾਂ ਹਾਂ ਇੰਜ ਏ ਇੰਜ ਏ।
ਅੱਛਾ ਅੱਛਾ।
ਹਾਂਜੀ। ਬੜੇ ਦਿਨ ਹੋ ਗਏ ਸੀਂ ਬਣਾਈ ਨੀ ਸੀ ਕਦੀ ਸਾਡੀ ਮੰਮੀ ਬਣਾਦੀ ਸੀ ਸੱਸ ਬਣਾਦੀ ਸਬਜ਼ੀ। ਅੱਜ ਬੱਚੇ ਕਹਿੰਦੇ ਮੰਮੀ ਉਹ ਵਾਲੀ ਸਬਜ਼ੀ ਬਣਾਓ ਬਣਦੀ ਏ। ਮੈਂ ਕਿਹਾ ਹਾਂ ਬੰਣਦੀ ਤੇ ਹੈ ਤੇ ਫੇਰ ਕਹਿਣ ਲੱਗ ਗਏ ਕਿ ਮੰਮੀ ਇਹ ਵਾਲੀ ਸਬਜ਼ੀ ਬਣਾਓ।
ਅੱਛਾ ਹਾਂ ਉਹ ਤਾਂ ਹੁੰਦਾ ਨਾ ਜਿਹਦੀ। ਸ ਸੱਸੀਆਂ ਸਾਡੀਆਂ ਮਾਵਾਂ ਬਣਾਦੀਆਂ ਨੇ ਉਹ ਚਲਣ। ਛੁੱਟਦਾ ਪਿਆ ਪਿੱਛੇ ਅੱਜ ਕੱਲ੍ਹ ਬੱਚੇ ਪੀਜ਼ੇ ਬਰਗ। ਗਰ ਇਹ ਵਾਲੀਆਂ ਚੀਜ਼ਾਂ ਖਾ ਖਾ ਕੇ ਪੇਟ ਭਰਦੇ ਪਏ ਨੇ ਆਪਣੇ।
ਹਾਂਜੀ ਨਹੀਂ ਨਹੀਂ ਮੇਰੇ ਤੇ ਬੱਚੇ ਖੈਰ ਇਤਨਾ ਨਹੀਂ ਖਾਂਦੇ। ਜੀ ਮੈਂ ਇਤਨਾ ਖਾਣ ਨੀ ਦਿੰਦੀ ਇਹਨਾਂ ਨੂੰ।
ਚਲੋ ਇਹ ਤੇ ਚੰਗਾ ਮੇਰੀ ਤੇ ਕੁੜੀ ਤੇ ਬੜਾ ਖਾਂਦੀ ਆ ਬੇਟਾ ਤੇ ਮੇਰਾ ਘਰਦਾ ਹੀ ਖਾਂਦਾ। ਮੇਰੀ ਬੇਟੀ ਬੜਈ ਬੜਾ ਖਦੀ ਆ ਬਾਹਰ ਦਾ ਹੁਣ।
ਕਰੋ ਬੱਚਿਆਂ ਨੂੰ ਕਿਆ ਕਰੋ ਬੇਟਾ ਇਹ ਚੀਜ਼ਾਂ ਨਾ ਗਲਦੀਆਂ ਨਹੀਂ ਪੇਟ ਜਾ ਕੇ।
ਹੂ ਉਹ ਰਾਤੀ ਦੱਸ ਦਿੰਦੀ ਹੈਗੀ ਮੈਨੂੰ ਕੱਲ ਕੀ ਬਣਾ ਕੀ ਮੰਗਵਾਉਣਾ ਜੇ ਨਹੀਂ ਤੇ। ਘਰ ਬਣਾ ਕੇ ਦੋ ਰੈਸਪੀ ਦਿੰਦੀ ਏ ਮੈਨੂੰ ਰੋਜ਼।
ਹਾਂਜੀ ਹਾਂਜੀ। ਨਹੀਂ ਐਵੇਂ ਨਾ ਥੋੜਾ ਬੇਟੀ ਨੂੰ ਸਮਝਾਓ ਦੇਖੋ ਅੱਗੇ ਬਹੁਤ ਜ਼ਿੰਦਗੀ ਹੈ ਬੱਚਿਆਂ ਦੀ। ਇਹਨਾਂ ਨੂੰ ਸਮਝਾਓ ਕਿ ਬੇਟਾ ਇਹ ਚੀਜ਼ ਨਹੀਂ ਖਾਈਦੀ ਹੈ ਪੇਟ ਵਿਚ ਗਲਦੇਯਾਂ ਟਾਈਮ ਲੈਂਦੀ ਹੈ।
ਉਹ ਤਾਂ ਹੈ ਹੀ ਫੇਿਰ ਕਿਹੜੇ ਤੇਲ ਚ ਬਣੀਆਂ ਨੇ ਕਿਹੜੇ ਮਸਾਲੇ ਪਾਏ ਨੇ ਕਿਸ ਤਰ੍ਹਾਂ ਬਣਾਈਏ ਇਹ ਵੀ ਨੀ ਪਤਾ ਨਾ ਸਾਨੂੰ।
ਹਾਂਜੀ ਫੇਿਰ ਸਭ ਤੋਂ ਵੱਡੀ ਗੱਲ ਮੈਨੂੰ ਤੇਲ ਮਸਾਲੇ ਦੀ ਨੀ ਹੁੰਦੀ ਮੈਨੂੰ ਇਹ ਪਤਾ ਹਦਾ ਪਤਾ ਉਵੇ। ਬਈ ਹੱਥ ਕਿਸ ਤਰ੍ਹਾਂ ਦੇ ਲਗਾਏ ਨੇ ਜੂਠ ਮੂਠ ਏ ਕੀ ਹੈ।
ਹੁ ਨਹੀਂ ਤੇ ਤੇਲ ਮਸਾਲੇ ਵੀ ਤੇ ਖਰਾਬ ਹੀ ਕਰਦੇ ਨੇ ਉਹ ਕਿਹੜੇ ਪੁਰਾਣਾ ਤੇਲ ਤੇ ਸਭ ਤੋਂ ਜ਼ਿਆਦਾ ਪੁਰਾਣੀ ਪੁਰਾਣਾ ਤੇਲ ਸਭ ਤੋਂ ਜ਼ਿਆਦਾ ਬਿਮਾਰੀਆਂ ਦਾ ਘਰ ਹੁੰਦਾ।
ਹਾਂਜੀ ਆਪਾਂ ਤੇ ਖਾਂਦੇ ਨ ਮੈਂ ਤੇ ਬਿਲਕੁਲ ਫਾਸਟ ਫੂਡ ਮੂੰਹ ਲਗਾ ਕੇ ਦੇਖਿਆ। ਮੋਮੋਸ ਤੇ ਮੈਂ ਕਦੀ ਜ਼ਿੰਦਗੀ ਚ ਨਹੀਂ ਖਾਏ।
ਉਹ ਤਾਂ ਦੇਖੀ ਉਹਨੇ ਬੁਰੇ ਮੇਰਾ ਤਾਂ ਖਹਿਰ ਗੋਲ ਬੈਡਰ ਨ। ਨਾ ਮੇਰਾ ਤੋਂ ਓਪਰੇਸ਼ਨ ਹੋਏਆ ਸੀ।
ਹਾਂਜੀ।
ਮੈਂ ਤਾਂ ਖ ਖਾਨਾ ਛੱਡ। ਤਾਂ ਪਹਿਲੇ ਮੈਂ ਵੀ ਖਾਂਦੀ ਸੀ ਇਹਨਾਂ ਦੇ ਕਰਕੇ ਚਲੋ ਜੀ ਲੈਣ ਦੇ।
ਨਾ ਨਾ ਨਾ ਨਾ। ਮੈਂ ਕਦੀ ਨੀ ਚਾਹੇ ਮੇਰੇ ਬੱਚੇ ਕਿਤਨੇ ਹੀ ਖਾ ਲੈਣ ਘਰ ਅਗਰ ਕਦੀ ਲੈ ਵੀ ਆਉਂਦੇ ਨਾ ਮਹੀਨੇ ਡੇਢ ਦੋ। ਕਦੀ ਕਿ ਮੰਮੀ ਲੈ ਲਓ ਮੈਂ ਤੇ ਸਮਝ ਲੋਓ ਇੱਕ ਗਰਾਈ ਵੀ ਨਹੀਂ ਲੈਂਦੀ। ਨਾ ਇਹ ਨਾ ਬਰਗਰ ਨਾ ਮੋਮੋਜ। ਨਾ ਏ ਕਦੀ ਚੌਮੀਨ ਨਾ ਏ ਸਪਰਿੰਗ ਰੋਲ ਮੈਂ ਕਹਿੰਦੀ ਆ ਚੀਜ਼ਾਂ ਮੇਰੇ ਕੋਲ। ਪਰੇ ਲੈ ਜ਼ੋ।
ਸਹੀ ਗੱਲ ਹੈ ਸਾਨੂੰ ਪਤਾ ਹੈ ਨਾ ਕਿ ਬ ਕਿੰਨਾ ਨੁਕਸਾਨ ਹੁੰਦਾ ਇਹਨਾਂ ਦਾ।
ਹਾਂਜੀ ਬੱਚੇ ਸਮਝਦੇ ਨੇ ਸੋਚਦੇ ਨੇ ਬਸ। ਲਿਆਓ ਖਾਓ ਔਰ ਚਲੋ ਬਸ ਕੰਮ ਖਤਮ।
ਹੂੰ।
ਥੋੜੀ ਮਿਹਨਤ ਕਰੋ ਮਿਹਨਤ ਕਰਕੇ ਚੀਜ਼ ਬਣਦੀ ਹੈ ਨਾ ਉਹਨੂੰ ਖਾਣ ਦਾ ਵੀ ਦਿਲ ਕਰਦਾ ਐ। ਟੇਸਟੀ ਵੀ ਲੱਗਦੀ ਹੈ ਔਰ ਭੁੱਖ ਵੀ ਲੱਗਦੀ ਹੈ ਹਾਂਜੀ। ਭੁੱਖ ਵੀ ਲੱਗਦੀ ਐ।
ਔਰ ਘਰ ਦੀ ਚੀਜ਼ ਘਰ ਦੀ ਹੁੰਦੀ ਏ ਨਾ ਫਿਰ ਬਾਹਰ ਦੀ ਖਾਓ ਤੇ ਉਹ ਆਦੇਂ-ਆਦੇਂ ਠੰਢੀ ਹੋ ਜਾਂਦੀ। ਮੈਨੂੰ ਤਾਂ ਵੈਸੇ ਵੀ ਗਰਮ-ਗਰਮ ਰੋਟੀ ਗਰਮ -ਗਰਮ ਸਬਜ਼ੀ ਜੀ ਹੋਵੇ ਤਾਂ ਕੁਛ ਗਰਮ ਹੋਏ ਤਾਂ ਸਵਾਦ ਲੱਗਦਾ ਚਾਹੇ ਕਿੰਨੀ ਗਰਮੀ ਪੈਂਦੀ ਹੋਵੇ ਪਰ ਗਰਮ ਰੋਟੀ ਚਾਈਦੀ ਏ
ਹਾਂਜੀ ਟੇਸਟ ਸਵਾਦ ਲੱਗਦੀ ਏ ਆਪਣਾ-ਆਪਣਾ ਸਵਾਦ ਹੁੰਦਾ ਦੇਖੋ ਜੀ ਸਭ ਦਾ
ਵੀ ਸਾਰੇ ਪੰਜਾਬ ਅਸਂ ਪੰਜਾਬੀਆਂ ਨੂੰ ਵੈਸੇ ਵੀ ਬੜਾ ਸ਼ੌਕੀਨ ਹੁੰਦੇ ਨੇ ਨਾ ਉਹ ਹਰ ਚੀਜ਼ ਦੇ
ਹਾਂ ਹਾਂਜੀ ਏ ਤੇ ਹੈਈ ਏ
ਹੂੰ
ਕਿਉਂਕਿ ਨਾ ਅਸੀਂ ਲੋਕ ਜ਼ਿਆਦਾ ਓ ਨਈ ਕਰਦੇ ਨਾ
ਚੇ ਤਾਂ ਦੂਸਰਿਆਂ ਗੱਲਾਂ ਚ ਨੀ ਪੈਂਦੇ ਨਾ ਅਸੀਂ-ਅਸੀਂ ਨਾ ਸਾਨੂੰ ਐਂ ਲੱਗਾ ਕਿ ਕੱਲ੍ਹ ਖਾਵਾਂ ਕੱਲ ਕੀ ਖਾਣਾ ਅ ਸੀ ਸਾਨੂੰ ਅੱਜ ਦਾ ਹੁੰਦਾ ਐ
ਹਾਂਜੀ
ਅੱਜ ਖਾ ਲੋੋ, ਅੱਜ ਪੀ ਲੈ ਤਾਂ, ਅੱਜ ਹੀ ਜੀ ਲੋਓ ਕੱਲ ਕਿੰਨੇ ਵੇਖਿਆ
ਬਿਲਕੁਲ ਸਹੀ ਗੱਲ ਐ ਜੀ
ਕੀ ਦੱਸਿਆ ਸੀ ਤੁਸੀਂ ਗੱਲ ਕਿੱਥੇ ਰਹਿੰਦੇ ਤੁਸੀਂ?
ਅਸੀਂ ਯਮੁਨਾਨਗਰ ਜਗਾਧਰੀ
ਅੱਛਾ ਤੁਸੀਂ ਜਗਾਧ ਉਹ ਜੰਮੂ ਰਹਿੰਦੀ ਐ ਨਾ?
ਹਾਂਜੀ-ਹਾਂਜੀ ਹਾਂਜੀ ਕੋਈ ਗੱਲ ਨੀ
ਹਾਂ ਬਸ ਕੁੜੀਆਂ ਦੂਰ ਵਿਆਹ ਦਿਆਂ ਵਿਆ ਜਾਣ ਕੋਈ ਗੱਲ ਨੀ ਲਹਿਣਾ ਬੈਰਾਂ ਹੋਣੀਆਂ ਚਾਹੀਦੀਆਂ ਤੇ ਠੰਡੀ ਠੰਢਡੀ ਹਵਾਵਾਂ, ਠੰਡੀਆਂ ਹਵਾਵਾਂ ਆਉਣੀਆਂ ਚਾਈਦੀਆਂ।
ਹਾਂ ਬਸ-ਬਸ ਬੱਚੇ ਖੁਸ਼ ਨੇ, ਅਸੀਂ ਆਪ ਖੁਸ਼ ਹੈਗੇ।
ਬਸ ਇਹ ਤਾਂ ਗੱਲ ਹੈ। ਮੇਰੇ ਬੱਚੇ ਕਹਿੰਦੇ ਨੇ ਮੰਮਾ ਇਹ ਗੱਲ ਤੁਸੀਂ ਇਹ ਕੰਮ ਤੁਸੀਂ ਆਰਾਮ ਨਾਲ ਕਰ ਲਓਗੇ ਬੜੇ ਕਿਉਂਕਿ ਗੱਲਾਂ ਤੇ ਗਲਾ ਦੇਣਾ।
ਜੀ ਔਰਤਾਂ ਕੋਲ ਰੱਬ ਨੇ ਆਈਏ ਤੇ ਚੀਜ਼ ਦਿੱਤੀ ਐ ਗੱਲਾਂ ਕਰਨ ਵਾਸਤੇ।
ਔਰਤ ਜੋ ਕਰ ਸਕਦੀ ਐ ਨਾ ਉਹ ਕੋਈ ਨੀ ਕਰ ਸਕਦੀ ਔਰਤ ਇੰਨੀ ਸਟਰੋਂਗ ਹੁੰਦੀ ਆ ਨਾ ਔਰਤ ਅੰਦਰੋਂ ਦੀ ਓ ਓਹੀ ਜਾਣਦੀ ਹੈ ਜਿਹੜੀ ਜਿੰਨੇ ਓਨੂੰ ਦੇਖਿਆ ਹੋਇਆ ਕਿ ਉਹ ਕਿਸ ਤਰ੍ਹਾਂ ਦੀ ਹੈਗੀ ਸੀ ਕਿਸ ਤਰ੍ਹਾਂ ਦੀ ਹੋ ਗਈ।
ਹਾਂ ਬਿਲਕੁਲ ਹਕੀਕਤ ਗੱਲ ਹੈ ਜੀ।
ਜੋ ਔਰਤ ਕਰ ਸਕਦੀ ਆ, ਉਹ ਕੋਈ ਨਹੀਂ ਕਰ ਸਕਦਾ।
ਹਾਂਜੀ
ਹੋਰ ਤੁਹਾਡੇ
ਹੋਰ ਬੱਚੇ ਕਿੱਧਰ ਗਏ?
ਬੱਚੇ ਘਰ ਹੀਈ ਹੈ ਕਹਿੰਦੇ ਆ ਅੱ ਤੇ ਗਰਮੀ ਬਹੁਤ ਛੁੱਟੀਆਂ ਪਈਆਂ ਹੋਈ ਨਾ ਬੇਟੇੇ ਦੋਨਾਂ ਦੀ
ਅੱਛਾ-ਅੱਛਾ ਸਾਡੇ ਵੀ ਬੱਚੇ ਘਰ ਹੀ ਹੈਗੇ ਨੇ ਬਸ ਸੁੱਤੇ ਦੇ ਨੇ ਹੁਣ ਸ਼ੈਤਾਨੀਆ ਕਰ ਕਰਕੇ ਸੁੱਤਾ
ਅੱਛਾ ਕਿੰਨਾ-ਕਿੰਨੇ ਵੱਡੇ ਹੈਗੇ ਨੇ ਬੱਚੇ ਦੋ ਤੋਂ ਵਿਆਹ-ਵਿਆਹ ਤੇ ਤੁਸੀਂ
ਮੇਰਾ ਸਭ ਤੋਂ ਛੋਟਾ ਬੇਟਾ ਪੰਦਰਾਂ ਸਾਲ ਦਾ ਐ।
ਅੱਛਾ ਕੋਈ ਗੱਲ ਨੀ ਉਹਦੇ ਕੀੜੀ ਕੀ ਅੱਜ-ਕੱਲ ਮੇਰਾ ਮੇਰੇ ਮੁੰਡੇ-ਕੁੜੀ ਚ ਵੀ ਸੱਤ ਸਾਲ ਦਾ ਫ ਫਰਕ ਐ।
ਹਾਂਜੀ-ਹਾਂਜੀ
ਅਠਾਰਾਂ ਸਾਲ ਦਾ ਹੋ ਜਾਏਗਾ ਬੇਟਾ ਮੇਰਾ ਨਵੰਬਰ ਹੀ, ਬੇਟੀ ਹੋ ਜਾਏਗੀ ਤੇਰਾਂ ਸਾਲ ਦੀ।
ਸਾਡਾ ਵੀਹ ਸਾਲ ਦਾ ਹੋ ਜਾਏਗਾ ਵੱਡਾ ਮੁੰਡਾ।
ਅੱਛਾ
ਹਾਂਜੀ
ਅੱਛਾ ਦੋਨੋ ਕੁੜੀਆਂ ਵਿਆਹੀਆਂ ਤੁਸੀਂ ਮੁੰਡੇ ਕਹਿੰਦੇ ਹੋੇ
ਹਾਂਜੀ ਬਸ-ਬਸ ਸਨ ਆਪਣੇ ਚਾਇ ਤੇ ਹੋਰ ਦੋ- ਤਿੰਨ ਸਾਲ ਤੱਕ
ਹੋਰ ਸੁਣਾਓ?
ਤੁਸੀਂ ਐਸ ਜੋ ਕੋਈ ਵਧੀਆ ਜਹੀ
ਪੁੱਛੋ ਤੁਸੀਂ ਕੁੱਛ ਤਾਂ ਹੀ, ਐਸੇ ਤਰ੍ਹਾਂ ਕਿਸ ਤਰਾਂ ਦੱਸਾਂ ਮੈਂ।
ਮਤਲਬ, ਤੁਸੀਂ ਕਿਹੜੀ ਚੀਜ਼ ਖ਼ੁਸ਼ ਹੋ ਕੇ ਖਾਂਦੇ ਹੋ?
ਜਿਹੜੀ ਮੈਂ ਖਾਂਦੀ ਹਾਂ ਤੁਹਾਨੂੰ ਬਹੁਤ ਮੇਰੇ ਤੋਂ ਵੀ ਚੰਗੀ ਆਉਂਦੀ ਹੋਏਗੀ ਰਾਜਮਾਂ ਹੋ ਗਏ ਕੜੀ ਹੋ ਗਈ, ਛੋਲੇ ਹੋ ਗਏ ਅਸੀਂ ਤਾਂ ਪੰਜਾਬੀਆਂ ਨੂੰ ਤਾਂ ਇਹੀ ਚੀਜ਼ਾਂ ਪਸੰਦ ਆਉਂਦੀਆਂ ਨੇ।
ਰਾਜਮਾਂ, ਕੜੀ ਤੇ ਸਾਡੇ ਘਰ ਬਹੁਤ ਫੇਵਰੇਟ ਨੇ। ਸਾਰੇ ਬੱਚਿਆਂ ਦੇ ਰਾਜਮਾਂ- ਚਾਵਲ ਤੇ ਸਾਡੇ ਘਰ ਇਤਨੇ ਫੇਵਰੇਟ ਮੈਂ ਸਾਬੇ ਬੜੇ- ਕੜੀ ਮੇਰੇ ਕੋਲੋਂ ਸਹੀ ਨਹੀਂ ਬਣਦੀ। ਕੜੀ ਨੀ ਮੇਰੇ ਕੋਲ ਸਹੀ ਬਣਦੀ ਮੇਰੀ ਕੜੀ ਬਉਂਦੇ ਬਣਾਉਂਦਿਆਂ ਫੜ ਜਾਂਦੀ ਹੈ।
ਅੱਛਾ, ਮੈਂ ਤੁਹਾਨੂੰ ਦੱਸਦੀ ਹਾਂ ਫਿਰ ਕੜੀ ਦੀ ਰੈਸਪੀ।
ਹਾਂਜੀ
ਕਿ ਕੀ ਯੂਜ ਕਰਦੇ ਹੋ ਤੁਸੀਂ ਦਹੀਂ ਦੀ ਬਣਾਉਂਦੇ ਹੋ ਮੈਂ ਉਹਦੀ ਬਣਾਉਂਦੇ ਹੋ ਕੀ ਕਹਿੰਦੇ ਨੇ ਮੱਠੇ ਦੀ?
ਲੱਸੀ ਦੀ ਲੱਸੀ ਦੀ ਹਾਂਜੀ ਲੱਸੀ ਦੀ।
ਤੁਸੀਂ ਦਹੀਂ ਇਹ ਵਾਲਾ ਦੇ ਦਹੀਂ ਆਉਂਦਾ ਨਾ ਜਿਹੜਾ ਅਮੂਲ ਦਾ ਦਹੀਂ ਆਉਂਦਾ ਜਾਂ ਅਨੰਦਾਾ ਦਾ ਦਹੀਂ ਦਾ ਪੈਕੇਟ ਲੈ ਲਓ।
ਹਾਂਜੀ
ਡੇਢ ਪੈਕੇਟ ਲੈ ਲਓ ਜ ਜਿਸ ਤਰ੍ਹਾਂ ਵੀ ਬੰਦੇ ਹੈਗੇ ਨਾ ਉਹਨਾਂ ਦੇ ਹਿਸਾਬ ਨਾਲ ਲੈ ਲਓ। ਥੋੜਾ ਜਿਹਾ ਵੇਸਨ ਵੇਸਨ ਪਾਓ ਉਹਦੇ ਵਿੱਚ, ਮਤਲਬ ਉਹਦੇ ਉਹ ਤੋਂ ਪਤਾ ਹੀ ਹੋਏ ਹੋਏਗਾ ਨਾ ਕਿ ਵੇਸਨ ਦੇ ਕਿੰਨੀ ਉਹ ਪਨੀ ਦਹੀਂ ਦੇ, ਉਹਨਾਂ ਨੂੰ ਫੇਟ ਕੇ ਨਾ ਚੰਗੀ ਤਰ੍ਹਾਂ ਫੇਟ ਕੇ ਕਿ ਲੱਸੀ ਵਰਗਾ ਹੀ ਬਣਾਉਣਾ ਉਹਨੂੰ, ਵੀ ਉਹ ਉਹਦੇ ਵਿੱਚ ਪਾਣੀ ਵੀ ਮਿਕਸ ਕਰਨਾ ਹੈ ਤੁਸੀਂ?
ਅੱਛਾ- ਅੱਛਾ
ਪਰ ਫਿਰ ਨਾ ਉਹਨਾਂ ਨੂੰ ਕ ਦੋਨਾਂ ਨੂੰ ਕਰਕੇ ਮਤਲਬ ਅ ਇਕੱਠਾ ਕਰਕੇ ਬ ਰੱਖ ਦੇਣਾ ਇੱਕ ਪਾਸੇ
ਹਾਂਜੀ
ਫਿਰ ਤੁਸੀਂ ਪਕੌੜਿਆਂ ਦਾ ਬੈਟਰ ਤਿਆਰ ਕਰ ਲਓ।
ਹਾਂਜੀ
ਜਦੋਂ ਤੁਸੀਂ ਬਣਾਓਗੇ ਨਾ ਮਤਲਬ ਬੜੀ ਸਿੰਪਲ ਸਿੱਧੀ ਕੜੀ ਮੈਂ ਵੀ ਯੂਟਿਊਬ ਤੋਂ ਦੇਖੀ ਹੈ ਇਹ ਕੜੀ ਦੀ ਰੈਸਿਪੀ ਬੜੀ ਈਜ਼ੀ ਲੱਗੀ ਮੈਨੂੰ ਬਣਾਉਣ ਵੇਲੇ ਉਹਨੂੰ ਕੁੱਕਰ ਰੱਖੋ ਜਾਂ ਕੜਾਹੀ ਰੱਖੋ ਉਹਦੇ ਲਾਲ ਮਿਰਚ ਉਹ ਲੰਬੀਆਂ -ਲੰਬੀਆਂ ਮਿਰਚਾਂ ਵ ਜਿਹੜੀਆਂ ਹੁੰਦੀਆਂ ਨੇ ਉਹ ਪਾ ਲੋ, ਕੜੀ ਪੱਤਾ ਪਾ ਲੋ, ਮੇਥਰੇ ਪਾ ਲੋ।
ਹਾਂਜੀ
ਬਸ ਫਟਣ ਦਾ ਮੈਂ ਤੁਹਾਨੂੰ ਦੱਸਦੀ ਪਈ ਹਾਂ ਕਿ ਤੁਸੀਂ ਜਦੋਂ ਪਾਓਗੇ ਨਾ ਤੇ ਛਾਣ ਕੇ ਪਾਣਾ ਤੁਸੀਂ ਉਹਨੂੰ
ਅੱਛਾ
ਛਾਨ ਕੇ ਪਾਓ ਓਰ ਤੁਸੀਂ ਵਿੱਚ ਥੋੜਾ ਪਾਣੀ ਜੇ ਗਾੜੀ ਏ ਤੇ ਥੋੜਾ ਜਿਹਾ ਪਾਣੀ ਪਾ ਦਓ। ਜੇ ਪਤਲੀਏ ਤੇ ਫਿਰ ਕੋਈ ਕੋਈ ਗੱਲ ਨੀ ਫਿਰ ਉਹਨੂੰ ਬਣਨ ਮੇਰੀ ਕਦੀ ਵੀ ਨਹੀਂ ਫੱਟੀ ਅੱਜ ਤੱਕ ਨੀ ਫੱਟੀ।
ਮੈਂ ਕਹਿੰਦੀਆਂ ਦੁਨੀਆਂ ਦੀ ਚੀਜ਼ ਬਣਾ ਲਾਂਗੀ ਬਸ ਜਿਲੇ ਕੜੀ ਦਾ ਨਾਂ ਲੈਂਦੇ ਨੇ ਬੱਚੇ ਕਹਿੰਦੀ ਮੰਮੀ ਤੂੰ ਨੀ ਬਣਾਏਂਗੀ। ਦੀਦੀ ਬਣਾ ਦੇਗੀ, ਕੋਈ ਤੂੰ ਨੀ ਬਣਾਏਂਗੀ ਕੜੀ ਨਹੀਂ ਬਣਾਏਂਗੀ ਬਸ।
ਅੱਛਾ, ਤੇ ਤੁਸੀਂ ਇਹ ਵਾਲਾ ਅਹ ਤਰੀਕਾ ਅ ਯੂਜ ਕਰਨਾ ਇੱਕ ਵਾਰੀ ਫੇਰ ਵੇਖਣਾ ਫਿਰ ਨੀ ਫੱਟੂਗੀ ਕੜੀ।
ਹਾਂਜੀ -ਹਾਂਜੀ, ਕੋਈ ਨੀ ਐਤਕੀ ਇੰਜੇ ਹੀ ਬਣਾ ਕੇ ਵੇਖਾਂਗੀ ਚਲੋ ਠੀਕ ਹੈ ਮੈਂ ਫਿਰ ਕਰਾਂਗੀ ਆਪ ਨੂੰ ਕਾਲ ਹਨਾ।
ਓਕੇ ਜੀ ਓਕੇ, ਬਹੁਤ ਚੰਗਾ ਲੱਗਿਆ, ਓਕੇ ਥੈਂਕ ਯੂ। ਸਤਿ ਸ਼੍ਰੀ ਅਕਾਲ।
ਹਮ